ਹੈਲੋ, ਹੈਲੋ।
ਹੈਲੋ।
ਹਾਂਜੀ, ਕੀ ਹਾਲ- ਚਾਲ?
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਵਧੀਆ, ਕੀ ਹਾਲ- ਚਾਲ?
ਵਧੀਆ ਜੀ ਵਧੀਆ, ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ, ਚਾਹ ਬਣਾ ਰਹੇ ਆਂ, ਚਾਹ ਪਿਆਂਗੇ ਹੁਣ। ਹਾਂਜੀ, ਹੋਰ ਤੁਸੀਂ ਸੁਣਾਓ, ਕੀ ਕਰ ਰਹੇ ਹੋ?
ਕੁਛ ਨੀ, ਵਧੀਆ। ਹਮ, ਚਾਰ, ਅ ਚਾਹ ਨਾਲ। ਕੀ, ਸਨੈਕਸ ਵਗੈਰਾ ਵੀ ਆ, ਕੀ ਐਂਵੇ ਈ ਚਾਹ ਹੈ?
ਨਹੀਂ, ਚਾਹ ਬਸ ਐਵੇਂ ਹੀ, ਨਾਲ ਬੇਕਰੀ ਵਾਲੇ, ਬਿਸਕਿਟ ਨੇ। ਹੋਰ, ਨਮਕੀਨ ਏ, ਮੱਠੀ ਏ
ਮੈਂ ਸੁਨੇਐ ਚਾਅ ਜਾਦਾ ਨੀ ਪੀਣੀ ਚਾਂਦੀ, ਚਾਈਦੀ ਐਸਿਡਿਟੀ ਕਰਦੀ ਏ ਯਾ ਕੈਂਸਰ ਵੀ ਕਰਦੀ ਏ ਕੁੱਛ ਐਂਵੇ।
ਹਾਂ ਬਾੱਸ ਕੀ ਕਰੀਏ ਹੁਨ ਜਿਨਾਂ ਨੂੰ ਚਸਕੇ ਲੱਗੇ ਦੇ ਹੋਨ।
ਹੂੰ, ਤੇ ਐ ਵੇ ਪੀਨੀ ਚਾਈਦੀ, ਸੇਹਤ ਲਈ ਸਈ ਵੇ ਯਾ ਨਹੀ?
ਪਰ, ਕੀ ਕਰੀਏ ਹੂਨ ਆਦਤ ਪਈ ਦੀ ਏ, ਥਕਾਵਟਾਂ ਹੋ ਜਂਦੀਆਂ ਨੇ ਤੇ ਚਾਅ ਪੀਤੇ ਬਗ਼ੈਰ ਫੇਰ ਥਕ ਥਕਾਵਟ ਹਟਦੀ ਨੀ ਏ, ਤੇ ਕੀਕਾਂ
ਚਾਟ੍ਰ ਯਾ ਡਾਇਟ ਪਲੈਨ ਨੀ ਹੈਗਾ, ਜਿਦੇ ਨਾਲ ਅਸੀ ਚਾਅ ਵਾਲੀ ਐਨਰਜੀ ਰਖ ਪੈ ਸਕੀਏ
ਹੁਨ ਐ ਤੇ ਦੇਖੋ ਡਾਇਟੀਸ਼ਅਨ ਨੂੰ ਪਤਾ ਹੋਵੇ ਯਾ ਤੇ ਅਸੀ ਅਪਨਾ ਅ ਸਕੈਡਊਲ ਈ ਥੋੜਾ ਐਵੇਂ ਦਾ ਬਨਾ ਲੀਏ ਨਾ ਕਿ ਸਾਨੂੰ ਚਾਅ ਦੀ ਨੀਡ ਈ ਨਾ ਪਵੇ
ਤੂਸੀ ਇੱਕ ਵਾਰੀ ਦਾੱਸ ਰੇ ਸੀ ਨਾ ਕਿ ਤੂਸੀ ਡਾਇਟੀਸ਼ਨ ਦਾ ਕੀਤਾ ਹੋਏਆ ਸੀ ਤੇ ਮੈਂ
ਹਾਂ, ਕੀ
ਹੂੰ ਕੀ ਕੀਤਾ ਤੇ ਹੋਏਆ ਏ ਹੁਨ ਕੀ ਏ ਮੈਂ ਸਟੱਡੀ ਮੈਨੂੰ ਛੇ ਸਾਲ ਹੋਗੇ ਨੇ ਓ ਕੀਤੇ, ਛੇ ਸਾਲ ਬਾਦ, ਛੇ ਸਾਲ ਦਾ ਗੈਪ ਉਸ ਬਾਰੇ ਕਦੀ ਨੌਲੇਜ ਲਿੱਤੀ ਨੀ ਕਦੇ ਕਿਉਂਕਿ ਵਿਆ ਹੋ ਗੇਆ ਫਿਰ ਘਾਰ ਗਰਸਤ ਤੀ ਚ ਪੈ ਗਏ। ਤੇ ਹਾਂ, ਹੈ ਵੇ ਚਾਅ ਦੀ ਜਗਾ ਅਸੀ ਲਾਈਟ ਕੋਫੀ ਲੈ ਸਕਦੇ ਆਂ। ਮਤਲਬ ਅਪਨੇ ਆਪ ਨੂੰ ਐਨਰਜੀ ਦੇਨੀ ਹੋਵੇ ਕੋਫੀ ਪੀ ਸਕਦੇ ਆਂ। ਬਿਨਾਂ ਦੁੱਧ ਵਾਲੀ ਬਲੈਕ ਕੋਫੀ ਪੀ ਸਕਦੇ ਆਂ।
ਅੱਛਾ।
ਹਾਂ।
ਅੱਛਾ, ਅੱਛਾ ਤੇ ਬਲੈਕ ਕੋਫੀ ਕੋਈ ਓ ਤੇ ਨੀ ਕਰਦੀ।
ਨਹੀ, ਨਹੀ, ਨਹੀ ਕੋਈ ਹਾਮਫੁਲ ਨੀ ਹੁੰਦੀ, ਐਨਰਜੀ ਚਾਈਦੀ ਹੁੰਦੀ ਏ। ਐ ਬਲਕਿ ਅਜ-ਕਲ ਅਪਨੇ ਅਗਰ ਐਨਰਜੀ ਚਾਈਦੀ ਏ ਅਪਨੇ ਸਬ ਤੋਂ ਵਦੀਆ ਡਰਿੰਕ ਤੇ ਅਪਨੇ ਸਰਦਾਰਾਂ ਦੀ ਏ ਸਰਦਾਈ ਬਣਾਂਦੇ ਆਂ। ਐਨਰਜੀ ਡਰਿੰਕ ਆੱਜ-ਕਾੱਲ ਤੇ ਓ ਆ ਗਈ ਏ ਐਨਰਜੀ ਡਰਿੰਕ ਪੈਕਿੱਟ ਵਾਲੀ ਓ ਕੈਨ ਵਾਲੀ। ਬੋਟਲ ਵਾਲੀ, ਐ ਸਬ ਨੀ ਪੀਨੀ ਚਾਈਦੀ ਸਾਨੂੰ, ਐ ਜਾਦਾ ਹਾਮਫੁੱਲ ਕਰਦੀ ਏ।
ਅੱਛਾ ਓ ਜੇੜੇ ਓ ਆ ਓ
ਹਾਂ, ਹਾਂ, ਹਾਂਜੀ, ਹਾਂਜੀ, ਹਾਂਜੀ, ਹਾਂਜੀ ਹਾਂ, ਐ ਸਬ ਨੇ ਪੀਨੇ ਚਾਈਦੇ, ਐ ਜਾਦਾ ਹਾਮਫੁਲ ਕਰਦੀ ਏ। ਬਲਕਿ ਅਪਨਾ ਐ ਪੀਓ, ਅਪਨੀ ਸਰਦੀਆਈ ਬਨਾ ਕੇ ਪੀਓ, ਠੰਡਾਈ।
ਠੰਡਾਈ ਓ ਕਾਜੂ, ਬਦਾਮ ਜ
ਹਾਂ, ਹਾਂ ਮਗਜ ਪੈਂਦੇ ਆ ਸੌਂਫ ਪੈਂਦੀ ਏ, ਮਿਸ਼ਰੀ ਪੈਂਦੀ ਏ, ਹੋਰ ਓ ਕੀ ਕੈਂਦੇ ਨੇ ਬਰੀਕ-ਬਰੀਕ ਕੀ ਹੁੰਦੀ ਏ, ਕਾਲੀ ਮਰਚ, ਲਾਚੀ
ਸਰ ਓ ਚਲਾ ਕੀ ਕੈਂਦੇ ਆ ਓਨੂੰ
ਹਾਂ, ਓਈ ਮੈਨੂੰ ਨਾਮ ਨੀ ਯਾਦ ਆਏਆ, ਹਾਂ ਓਈ ਦਾਨੇ ਵਾਲੀ। ਪਤਾ ਨੇ ਕੀ ਕੈਂਦੇ, ਖਸਖਾਸ ਹਾਂਜੀ, ਹਾਂਜੀ। ਹਾਂ, ਬਸ ਐਈ ਸਬ ਨੂੰ ਘੋਟ ਕੇ ਕੋਟ ਨੀ ਅ ਵੈਸੇ ਤੇ ਅਪਨੇ ਲੋਕੀ ਕੀ ਕਰਦੇ ਨੇ ਕੋਠਾ ਮਾਰ ਕੇ ਬਨਾਂਦੇ ਨੇ ਅਜ-ਕਲ, ਹੋਰ ਈਜੀ਼ ਕਰ ਦਿੱਤਾ ਐਨਾਂ ਨੂੰ, ਸਾਰੀ ਚੀਜਾਂ ਨੂੰ ਭਿਓ ਦੇਂਦੇ ਨੇ, ਥੋੜੇ ਜੇ ਪਾਨੀ ਚ ਫਿਰ ਓਨੂੰ ਮਿਕਸਰ ਚ ਬਿਲਕੁਲ ਬਰੀਕ ਜਹਾ ਪੇਸਟ ਬਣਾ ਲੈਂਦੇ ਨੇ।
ਹਾਂਜੀ।
ਤੇ ਓ ਕੀ ਟਾਈਮ ਵੀ ਬਚਦਾ ਏ ਔਰ ਜਲਦੀ ਵੀ ਬਣ ਜਾਂਦੀ ਏ ਫੇਰ ਇੱਕਦਮ ਠੰਡਾ-ਠੰਡਾ ਦੁੱਧ ਹੋਵੇ ਬਰਫ਼ ਪਾ ਕੇ ਤੇ ਇਸਰ੍ਹਾਂ ਵੀ ਹੋਰ ਬਈ ਚਾਹ ਦੀ ਜਗ੍ਹਾ ਅਗਰ ਸਾਨੂੰ ਇਹਨੇ ਚਾਹੀਦੀ ਹੈ ਥੋੜਾ ਸਟ੍ਰੈਸ ਦੂਰ ਕਰਨਾ ਏ ਵੀ ਚੀਜ਼ ਅੱਛੀ ਏ ਪੀ ਲੋੋ ਬਣਾ ਕੇ। ਪਰ ਹੁਣ ਕੀ ਅੱਜ-ਕੱਲ੍ਹ ਚਾਹ ਦੀਆਂ ਆਦਤਾਂ ਪਈਆਂ ਦੀਆਂ ਨਾਲ ਹੁ ਆਦਤ ਛੁੱਟਦੀ ਨੀ ਏ ਚਾਹ ਪੀਤੇ ਬਗੈਰ ਰਿਹਾ ਨੀ ਜਾਂਦਾ ਭਲੇ ਦਿਨ ਚ ਕੱਪ ਦੋ ਕੱਪ ਪੀਏ ਸਵੇਰ ਸ ਵੈਸੇ ਪੀਂਦੇ ਘੱਟ ਹੀ ਆ ਸਵੇਰੇ ਰ ਸ਼ਾਮੀ। ਉਸ ਤੋਂ ਜਿਆਦਾ ਨੀ ਉਸ ਤੋਂ ਐਕਸਟਰਾ ਨੀ ਪੀਦੇ ਅਸੀ। ਹੂੰ ਤੇ ਨਾਲ ਥੋੜਾ ਬੋਤਾ ਨਾਸ਼ਤਾ ਲੈ ਲਈਦਾ ਨਮਕੀਨ ਹੋ ਗਈ ਜਾਂ ਮੱਠੀ ਲੈ ਲਈ। ਜਾਂ ਬਿਸਕਿਟ ਤੇ ਕਿਸੇ ਵੇਲੇ ਘਰ ਹੀ ਪੋਹਾ ਬਣਾ ਲੈਂਦੇ ਆਾਂ ਕਿਸੇ ਵੇਲੇ ਬਾਹਰੋਂ ਸਮੋਸੇ ਮੰਗਾ ਲਿੱਤੇ। ਹਾਂ ਬਸ ਜਾਣ ਥੋੜਾ ਲਾਈਟ ਸਨੈਕਸ ਲੈ ਲਿੱਤਾ। ਸਵੇਰੇ ਤੇ ਵੈਸੇ ਲਾਈਟ ਈ ਓ ਹੁੰਦਾ ਆ ਨਮਕੀਨ ਜਾਂ ਬਿਸਕਿਟ। ਫਿਰ ਉਸ ਤੋਂ ਬਾਅਦ ਅ ਅਸੀਂ ਕੀਈਆਂ ਨਾਸ਼ਤਾ ਵੀ ਨੀ ਕਰਦੇ। ਸਿੱਧਾ ਇੱਕ ਵਜੇ ਲੰਚ ਕਰ ਲੈਂਨੇ ਆ ਫੇਰ ਲੰਚ ਕਰਨ ਤੋਂ ਬਾਅਦ ਨਾ ਟਾਈਮ ਆਦਾ ਨਾ ਚਾਰ ਪੰਜ ਵੱਜਦੇ ਆ ਫੇਰ ਥੋੜੀ ਨੀਡ ਹੁੰਦੀ ਹੈਗੀ ਕਿ ਥਕਾਵਟ ਹੋ ਰਹੀ ਏ ਚਾਹ ਪੀ ਲਈਏ।
ਅੱਛਾ।
ਹੂੰ।
ਹਾਂ ਸਈ ਐ ਓਵੀ
ਹਾਂ ਆਪਾਂਣਾ ਇੱਕ ਲਿਮਿਟ ਰੱਖ ਲਿਮਿਟ ਰੱਖੀ ਦੀ ਕਿ ਅਸੀਂ ਇੰਨੀ ਦੇਣੀ ਐ ਦੋ ਕੱਪ ਓਸ ਤੋਂ ਬਾਅਦ ਨੀ ਅਸੀਂ ਪੀਂਦੇ।
ਹਾਂਜੀ-ਹਾਂਜੀ।
ਹਾਂ। ਹੋਰ ਤੁਸੀਂ ਸੁਣਾਓ?
ਬਸ ਵਧੀਆ ਤੇ ਜਿਹੜਾ ਆਪਣਾ ਅਹ ਆਪਣਾ ਹੁਣ ਜਿਵੇਂ ਮੇਰੀ ਥੋੜ੍ਹੀ ਉਹ ਸਿਹਤ ਵਗੈਰਾ ਥੋੜੀ ਮੈਂ ਗੇਨ ਕਰਨੀ ਹੋਵੇ ਕਿ ਕਿਵੇਂ ਕਰਾਂ ਮਤਲਬ?
ਅੱਛਾ ਤੁਸੀਂ ਵੇਟ ਗੇਨ ਕਰਨਾ ਐ।
ਵੇਟ-ਗੇਨ ਕਰਨਾ। ਥੋੜਾ ਹਾ, ਕਿਵੇਂ-ਕਰਾਂ
ਨਾ ਡਾਇਟ ਨੂੰ ਚਿਕਿੰਜ ਕਰੋ ਨਾ ਸਵੇਰੇ ਉੱਠ ਕੇ ਬਦਾਮ ਖਾ ਲੋ ਪਿਓਂਏ ਦੇ। ਤੇ ਨਾਲ ਮੈਂ ਉਹ ਬਨਾਨਾ ਸ਼ੇਕ ਜਾਂ ਚੀ ਕੂ ਸ਼ੇਕ ਜਾਂ ਫੇਰ ਮੈਂਗੋ ਸ਼ੇਕ ਐਡ ਕਰਲੋ ਵਿੱਚ।
ਹਮਮ
ਹਾਂ, ਹੋਰ। ਅਗਰ, ਚਿਕਨ ਖਾਂਦੇ ਹੋ ਤਾਂ ਠੀਕ ਹੈ ਨਹੀਂ ਖਾਂਦੇ ਤੇ ਪਨੀਰ ਐਡ ਕਰਲੋ।
ਨਹੀ ਚਿਕਨ ਨੀ ਮੈਂ ਖਾਂਦਾ੍, ਮੈਨੂੰ ਵੈੱਜ ਡਾਇਟ ਦੱਸੋ ਨਾ
ਅੱਛਾ ਵੈਜ ਹਾਂ ਤੇ ਉਹੀ ਪਨੀਰ ਐਡ ਕਰਲੋ। ਪਨੀਰ ਦਾ ਪਰੌਂਠਾ ਜਾਂ ਫੇਰ ਕੀ ਕਰਹਿੰਦੇ ਨੇ ਪਰਿੰਦਾ ਪਨੀਰ ਦਾ ਪਰੌਂਠਾ ਵੀ ਬਟ ਬਟਰ ਯ ਗੋਭੀ ਦਾ ਪਰੌਠਾ ਵਿਦ ਬਟਰ ਜਾਂ ਮਿਕਸ ਵੈਜ ਪਰੌਠਾ ਵਿਦ ਬਟਰ
ਤੇ ਜਿਹੜੇ ਆ ਸ ਜੇੜੇ ਸਪਲੀਮੈਂਟ ਵਗੈਰਾ ਆਂਦੇ ਨੇ ਆ ਜਿੰਮ ਵਾਲੇ ਖਾਂਦੇ ਨੇ ਓ ਸਹੀ ਐ?
ਏ ਆਰਟੀਫਿਸ਼ਅਲ ਚੀਜ਼ਾਂ ਖਾਣ ਨਾਲ ਥੋੜ੍ਹੀ ਅਸੀਂ ਗੇਨ ਕਰ ਸਕਦੇ ਆ।
ਅੱਛਾ ਓ ਖਾਣੀ ਚਾਹੀਦੀ ਕਿ ਨਈ?
ਨਈ-ਨਈ ਆਰਟੀਫਿਸ਼ਲ ਚੀਜ਼ਾਂ ਤੇ ਬੇਕਾਰ ਹੁੰਦੀਆਂ ਜੋ ਨੈਚੁਰਲ ਸਾਨੂੰ ਇਫੈਕਟ ਦੇਗੀ ਨਾ ਸਾਡੀ ਬੋਡੀ ਨੂੰ ਨੈਚੁਰਲ ਚੀਜ਼ ਓ ਆਰਟੀਫਿਸਲ ਚੀਜ਼ ਆ ਅਸੀਂ ਖਾਂਦੇ ਰਹਾਂਗੇ ਸਾਡੀ ਬੋਡੀ ਸਈ ਏ ਇਫੈਕਟਿਵ ਰਹੇਗੀ। ਜਿਵੇਂ ਹੀ ਅਸੀਂ ਖਾਨਾ ਛੋੜ ਦਿੱਤਾ ਬੋਡੀ ਉਵੇਂ ਲੂਜ ਹੋ ਜਾਏਗੀ। ਓ ਖਾਣ ਨਾਲੋਂ ਅੱਛਾ ਏ ਤੁਸੀਂ ਅਹ ਕੀ ਕਹਿੰਦੇ ਨੇ ਨੈਚੁਰਲ ਚੀਜ਼ਾਂ ਲਵੋ ਬਨਾਨਾ ਲਵੋ ਆਪਨੀ ਡਾਇਟ ਚ ਕਰਡ ਐਡ ਕਰ ਲਓ। ਪਰੌਠਾ ਲੈ ਲੋ ਹੋਰ ਦਾਲ ਦਾਲ ਕੋਈ ਵੀ ਲੈ ਰਹੇ ਹੋ ਉਹਦੇ ਚ ਘਿਓ ਐਡ ਕਰ ਲੋ।
ਹਮ
ਤੇ ਹਮਮ--ਹੋਰ ਮੈਂ ਤੁਹਾਨੂੰ
ਸਹੀ ਹੈ। ਜਿਹੜੀ ਉਹ ਨੈਚੁਰਲ ਏ ਮਤਲਬ ਆਰਟੀਫਿਸ਼ਲ ਸਹੀ ਨਹੀਂ ਐ।
ਨਈਂ, ਆਰਟੀਫਿਸ਼ਅਲ ਚੀਜ਼ਾਂ ਨਈਂ
ਅੱਛਾ, ਜਿਹੜੀ ਉਹ ਕੈਪਸੂਲ ਵਗੈਰਾ ਵੀ ਖਾਂਦੇ ਉਹ ਸਭ ਬੇਕਾਰ ਹੈ। ਕੈਂਸਰ ਵਗੈਰਾ ਦਾ ਉਹ ਬੰਦੇ ਨੇ ਸਰ
ਕੈਪਸੂਲਸ ਤੇ ਹਾਂ ਬੇਕਾਰ ਹੀ ਨੇ ਕੈਪਸੂਲਸ ਤੇ ਨਹੀਂ ਚਾਹੀਦਾ।
ਹੂੰ।
ਅੱਛਾ ਪੁੱਛ ਦੇ- ਹੋਰ
ਹੂੰ ਤੇ ਦਹੀਂ ਵਗੈਰਾ ਜਿਵੇਂ ਐਡ ਕਰ ਸਕਦੇ-ਜਿਵੇਂ ਰੋਟੀ ਚ ਅਸੀਂ
ਹਾਂ, ਦਹੀਂ ਐਡ ਕਰ ਲੋ, ਰੋਟੀ ਦੇ ਨਾਲ ਦਹੀਂ ਤੜਕਾ ਬਣਾ ਕੇ ਖਾ ਲੋ।
ਨਹੀਂ ਜਿਵੇਂ- ਰੋਟੀ ਚ ਜਿਵੇਂ ਚਾਵਲ ਨਾਲ ਦਹੀਂ ਨਾਲ ਵੀ ਕਹਿੰਦੇ ਆ ਐਡ ਗੇਨ ਹੁੰਦਾ ਹੈ। ਵੇਟ ਗੇਨ ਹੋ ਜਾਂਦਾ।
ਹਾਂ, ਉਹੀ ਕਰਡ ਰਾਈਸ ਹੋ ਗਏ ਨਾ ਚਾੱਵਲ, ਦਹੀਂ
ਅੱਛਾ, ਹਾਂ
ਹਾਂ, ਚਾਵਲ ਪੁਲਾਓ ਬਣਾਇਆ। ਉਹਦੇ ਨਾਲ ਦਹੀਂ ਲੈਲਓ। ਖਿਚੜੀ ਨਾਲ ਦਹੀਂ ਲੈਲੋ ਹੋਰ ਸੈਲਡ ਲੈਲੋ, ਤਾਂ ਸੈਲਡ ਦੇ ਨਾਲ ਦਹੀਂ ਲੈ ਸਕਦੇ ਹੋ। ਸੈਲੇਡ ਕੱਟ ਕੇ ਵੈਸੇ ਤਾਂ ਐ ਵੇਟ ਲੂਜ ਵਾਲਿਆਂ ਵਾਸਤੇ ਹੁੰਦਾ। ਅਸੀਂ ਵੀ ਖਾ ਸਕਦੇ ਹਾਂ। ਸੈਲਡ ਜੋ ਜੋ ਸੈਲਡ ਚ ਤੁਸੀਂ ਖਾਂਦੇ ਹੋ ਪਰ ਔ ਉੱਤੇ ਹੀ ਚਾਟ ਮਸਾਲਾ ਰ ਦਹੀਂ ਪਾ ਦੋ ਮਿਕਸ ਕਰਕੇ ਖਾਓ ਵੈਸੇ ਵੇਟ ਲੂਜ਼ ਵਾਲੇ ਵਾਸਤੇ ਹੁੰਦਾ ਗੇਨ ਵਾਲੇ ਖਾ ਸਕਦੇ ਨੇ ਮਤਲਬ ਸੈਲਡ ਦੇ ਤੌਰ ਤੇ
ਮਤਲਬ ਖਾ ਸਕਦੇ ਨੇ ਹੈਂ
ਹੂੰ-ਹੂੰ।
ਅਤੇ ਬਾਕੀ ਜੇ ਜੇ ਉਵੇਂ ਸੈਲਡ ਵਗੈਰਾ ਵੀ ਰੁੱਖਾ ਖਾ ਸਕਦੇ ਨੇ, ਉਹ ਵੀ ਮੈਂ ਸੁਣਿਆ ਸਹੀ ਹੁੰਦਾ ਹੈ।
ਉਵੇਂ ਆਪਣੀ ਸਿਹਤ ਵਾਸਤੇ ਸਹੀ ਹੁੰਦਾ, ਗੇਂਦ ਵਾਲੇ ਵੀ ਖਾ ਹੀ ਲੈਂਦੇ ਆ, ਸਾਡੇ ਤੇ ਕੀ ਪੰਜਾਬੀਆਂ 'ਚ ਰੋਟੀ ਰੋਟੀ ਖਾ ਖਾਣੀ ਏ। ਸਲਾਦ ਕੱਟ ਦੋ, ਪਿਆਜ ਕੱਟ ਦੋ, ਖੀਰਾ- ਟਮਾਟਰ ਕੱਟ ਦੋ। ਮਤਲਬ ਸਾਡੀ ਤੇ ਨੋਰਮਲ ਡਾਇਟ। ਚ ਐਡ ਹੀ ਹੁੰਦਾ ਏ, ਨੋਰਮਲ ਮੀਲ ਚ ਐਡ ਈ ਹੁੰਦਾ ਏ।
ਹੂੰ
ਅਤੇ ਹੋਰ, ਦੇਖਲੋ ਬਾਕੀ ਜਿਵੇਂ ਅਗਰ ਤੁਹਾਨੂੰ ਇਸ ਤਰ੍ਹਾਂ ਜ਼ਰੂਰਤ ਤੇ, ਤੇ ਮੈਂ ਥੋੜਾ ਰੀਡ ਕਰਕੇ ਦੇਖ ਲਾਂਗੀ, ਕਿਉਂਕਿ ਮੇਰੇ ਕੋਲ ਆਪਣੇ ਉਹ ਪਏ ਦੇ ਨੇ ਨਾ ਪੁਰਾਣੇ ਅ ਨੋਟਸ ਪਏ ਦੇ ਨੇ ਤੇ ਮੈਂ ਉਹ ਚੋਂ ਇੱਕ ਵਾਰ ਦੇਖ ਲਾਂਗੀ। ਸਾਨੂੰ ਕਿਸ ਤਰੀਕੇ ਨੇ ਸਿਖਾਇਆ ਸੀ ਤੇ ਫੇਰ ਮੈਂ ਤੁਹਾਨੂੰ ਬਣਾ ਦਾਂਗੇ ਵੇਟ ਗੇਨ ਦਾ ਚਾਰਟ।
ਹਾਂ, ਮੈਨੂੰ ਚਾਰਟ ਵੀ ਦੱਸਣਾ ਬਾਕੀ ਜੋ ਤੁਸੀਂ ਦੱਸਿਆ ਮੈਨੂੰ ਬਹੁਤ ਸਮਝ ਤੇ ਆਇਆ ਹੀ ਏ। ਨੌਲੇਜ ਮਿਲ ਰਹੀ ਹੈ।
ਅੱਛਾ, ਹਾਂ ਚਲੋ ਵਧੀਆ ਫਿਰ ਤੇ
ਹਾਂ, ਬਾਕੀ ਮੈਂ ਕਰਾਂਗਾ ਉਹਨੂੰ ਟਰਾਈ ਕਰਕੇ ਦੇਖਾਂਗਾ।
ਇਹਨੂੰ ਵਨ ਵੀਕ ਫੋਲੋ ਕਰੋ। ਸ਼ਾਇਦ ਤੁਹਾਨੂੰ ਥੋੜਾ ਬੈਨੀਫਿਟ ਮਿਲੇ।
ਹਾਂਜੀ, ਹਾਂਜੀ ਚਲੋ ਫੇਰ ਠੀਕ ਹੈ ਜੀ ਹਾਂ ਠੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ